ਏਹ ਹਾਂਡਾ ਜੀ, ਫੋਨ ਕੱਟ ਗਿਆ ਸੀ, ਪਤਾ ਨੀ, ਕੀ ਹੋ ਰੇਆ ਸੀ? ਹਾਂਜੀ, ਸਤਿ ਸ਼੍ਰੀ ਕਾਲ ਜੀ। ਹੈਲੋ, ਹਾਂਜੀ ਵਦੀਆ-ਵਦੀਆ, ਤੁਸੀਂ ਸੁਣਾਓ?
ਆਵਾਜ ਆ ਰਈ ਏ?
ਹਾਂਜੀ ਆ ਰਈ, ਆਵਾਜ਼ ਆ ਰਈ।
ਹੂੰ, ਮੈਂ ਬੜਾ ਟਰਾਈ ਕਰਨੀ ਆ ਨਾ ਫੋਨ ਚ ਪਤਾ ਨੀ ਕਦੀ ਦਿੱਕਤ ਹੋ ਜਾਂਦੀ ਹੈ ਕਦੀ ਨੈੱਟਵਰਕ ਚਲੇ ਜਾਂਦੇ ਨੇ।
ਜੀ ਉਹੀਓ ਨੈਟਵਰਕ ਇਸ਼ੂ ਹੋ ਰਿਹਾ, ਮੌਸਮ ਵੀ ਥੋੜਾ ਐ ਨਾ ਖਰਾਬ ਚ ਹਾਂਜੀ, ਹਾਂਜੀ
ਗੱਲਬਾਤ ਕਰਨੀ ਹੈ ਕੋਈ ਇੰਪੋਰਟੈਂਟ ਤੇ
ਹਾਂਜੀ -ਹਾਂਜੀ ਸਹੀ ਗੱਲ ਏ
ਹਾਂ
ਹੋਰ ਸੁਣਾਓ ਬਸ ਬੱਚਾ ਲੈ ਕੇ ਬੈਠੇ ਹੋਈ ਆ।
ਹੈਂ
ਬੱਚਿਆਂ ਨੂੰ ਲੈ ਕੇ ਬੈਠੀ ਹੋਈ ਆ ਉਹ ਗੱਲਾਂ ਮਾਰਦੀ ਪਈ ਨਾਲ ਹਾਂਜੀ- ਹਾਂਜੀ
ਚਲ ਵਧੀਆ।
ਹਾਂਜੀ
ਨਿਆਣੇ ਸਾਂਭਣੇ ਵੀ ਜ਼ੂਰਰੀ ਨੇ
ਹਾਂਜੀ ਸਹੀ ਗੱਲ ਉਹਨਾਂ ਦੇ ਬਿਨਾਂ ਵੀ ਹਾਂਜੀ, ਹਾਂ ਸਹੀ ਗੱਲ ਰੌਣਕ ਹੀ ਨਹੀ ਆ ਉਹਨਾਂ ਦੇ ਬਿਨਾਂ
ਸਾਡੀ ਹੈ ਆਪ ਨਿਆਣੀਆਂ ਦੋ
ਹਾਂਜੀ -ਹਾਂਜੀ
ਤੰਗ ਕਰਨ ਚ ਮਸ਼ਹੂਰ ਹੈ ਮੈਨੂੰ
ਐਵੀ ਸ਼ੁਰੂ ਹੋ ਰਹੀ ਹੈ ਬਸ, ਲੈਣੇ ਚਾਹੁੰਦੀ ਵੀ ਐ ਵੀ
ਹਾਂ ਚਲੋ ਕੋਈ ਗੱਲ ਨੀ
ਹਾਂਜੀ -ਹਾਂਜੀ, ਇਹਨਾਂ ਨਾਲ ਹੀ ਰੌਣਕ ਹੈਗੀ ਹੋਰ ਕੀ ਘਰ ਪਰਿਵਾਰਾਂ ਨਾਲ ਹੈਗਾ, ਹਾਂਜੀ
ਅੱਜ ਕੱਲ੍ਹ ਤਾਂ ਇੱਕ ਤਾਂ ਮਹਿੰਗਾਈ ਮਾਰ ਗਈ ਹੈ
ਹਾਂਜੀ- ਹਾਂਜੀ, ਸਹੀ ਗੱਲ ਹੈ ਬੜਾ ਸਭ ਕੁੱਛ ਮਹਿੰਗਾ ਹੋਇਆ ਪਿਆ। ਬਸ ਉਹੀ ਸੋਚ ਰਿਹਾ ਨਾ ਹਰ ਜਗ੍ਹਾ ਤੇ ਜਿੱਥੇ ਵੀ ਜਾਓ ਮਹਿੰਗਾ ਸਭ ਕੁਛ ਇਹ ਤੁਸੀਂ ਇਹਨਾਂ ਤੋਂ ਹੀ ਸਟਾਰਟ ਕਰਲੋ ਅਸੀ ਚੀਜ਼ਾਂ ਹੀ ਸਟਾਰਟ ਕਰ ਲਓ ਚਾਹੇ, ਤੁਸੀਂ ਇੰਨੀ ਮਹਿੰਗੀਆਂ ਆਉਂਦੀਆਂ ਨੇ
ਹਾਂ
ਛੋਟੀ ਤੋਂ ਛੋਟੀ ਚੀਜ਼ ਲੈਣੀ ਹੋਏ
ਹਾਂ ਕੀ ਇਹਨਾਂ ਦੇ ਡਾਇਪਰ ਕੀ ਇਹਨਾਂ ਦੇ ਬਾਕੀ ਸਮਾਨ ਪੋਡਰ
ਹਾਂਜੀ ਵਾਈਪਸ ਹੋਨ, ਉਹੀ ਛੋਟੀ- ਛੋਟੀ ਚੀਜ਼ਾਂ ਇਹਨਾਂ ਦੀਆਂ
ਢਾਇ ਸੌ ਰੁਪਏ ਤਾਂਹਾਡਾ ਹੀ ਪੈਕਟ ਨਹੀਂ ਆਉਦਾ ਵੱਡਾ
ਹਾਂਜੀ, ਸਹੀ ਗੱਲ ਏ
ਡਾਇਪਰ ਵੇਖ ਲਓ, ਉਹ ਹੀ ਇੰਨੇ ਮਹਿੰਗੇ ਨੇ
ਪਹਿਲੇ ਸਟਾਰਟਿੰਗ ਟਾਈਮ ਤੇ ਤਾਂ ਪਤਾ ਹੀ ਨਹੀਂ ਲੱਗਦਾ, ਕਿੰਨੇ ਚਲੇ ਜਾਂਦੇ ਨੇ।
ਹਾਂ
ਪੂਰਾ ਮਤਲਬ ਚਾਲੀ ਦਿਨ ਜਾਂ ਆਂਦੇ ਚਲੀਏ ਤੇ ਪਤਾ ਹੀ ਨਹੀਂ ਲੱਗਦਾ, ਇਹਨਾਂ ਦੇ ਬੱਚਿਆਂ ਦਾ
ਜਦੋਂ ਕਿਤੇ ਸਫ਼ਰ ਤੇ ਜਾਣਾ ਹੋਏ ਤੇ ਡਾਈਪਰ ਵੀ ਚਾਹੀਦੇ ਨੇ, ਹਰ ਹਰ ਚੀਜ਼ ਚਾਹੀਦਾ ਸਭ ਕੁਛ
ਇੱਕ -ਇੱਕ ਚੀਜ਼ ਲੈ ਕੇ ਜਾ ਪੈਂਦੀ, ਹੋਰ ਫੇਰ ਇਹਨਾਂ ਦੀਆਂ ਦਵਾਈਆਂ ਵੀ ਸਟਾਰਟ ਹੋ ਜਾਂ ਪਹਿਲੇ ਤੇ ਚਲਦੀਆਂ ਨੀ ਸੀ ਨਾ ਇਹ ਦਵਾਈਆਂ ਆਉਂਦੀਆਂ ਸੀ ਪਹਿਲੇ ਟਾਈਮ, ਅੱਜ ਕੱਲ ਦੇ
ਫਿਰ ਇਹ ਐਕਸਟਰਾ ਕੱਪੜਾ ਵੀ ਚਾਹੀਦਾ ਨਾਲ
ਹਾਂਜੀ, ਨਾਲ ਬੱਚੇ ਦਾ ਅਲੱਗ ਬੈਗ ਅਲੱਗ ਬੈਗ ਬਣਦਾ ਅੱਜ ਕੱਲ, ਪਹਿਲੇ ਤੇ ਨੀ ਹੁੰਦਾ ਸੀ ਅੱਜ ਕੱਲ ਸਪੈਸ਼ਲ ਬੇਬੀ ਬੈਗ ਆਉਂਦਾ ਹੈ ਜੀ। ਬੱਚੇ ਦਾ ਬੈਗ ਬਣਿਆ ਹੁੰਦਾ ਹੈ। ਉਹਦੇ ਸਾਰਾ ਸਮਾਨ ਰੱਖਣਾ, ਹਾਂਜੀ
ਵਾਕਈ ਬੜਾ ਔਖਾ
ਹਾਂਜੀ, ਪਰ ਉਹੀ ਹੈ ਨਾ ਅ ਇਹਦੇ ਬਗੈਰ ਵੀ ਉਹ ਨੀ ਹੈ ਮਤਲਬ
ਹਾਂ ਇੱਕ ਤੇ, ਇੱਕ ਤੇ ਪੰਗਾ ਐ ਵੇ ਕਿ ਹਲੇ ਪਿੱਛੇ ਬਾਰਿਸ਼ਾਂ ਹੋ ਕੇ ਹਟੀਆਂ ਸਨ।
ਹਾਂਜੀ, ਹਾਂਜੀ।
ਏ ਬੇ ਟੈਮ ਹੋਈਆਂ। ਤੇ ਓਦੇ ਕਾਰਨ ਹਾਂ, ਹਾਂ, ਫਸਲਾਂ ਖ਼ਰਾਬ ਹੋ ਗੀਆਂ ਨੇ ਵਚਾਰੇ ਕਿਸਾਨ ਜੋ ਜਿਨਾ ਨੇ ਮਿਹਨਤ ਨਾਲ ਫਸਲ ਉਗਾਈ ਸੀ
ਹਾਂਜੀ, ਸਾਰਾ ਨੁਕਸਾਨ ਤਾਂ ਓਈ ਓ, ਕਿਸਾਨਾਂ ਨੂੰ ਹੁੰਦਾ ਨਾ ਸਬ ਤੋਂ ਜਾਦਾ ਨੁਕਸਾਨ
ਤੇ ਓਦਾ ਫਾਏਦਾ ਓਦਾ ਕ ਫੇਰ ਦਿੱਕਤ ਚਲੋ ਕਿਸਾਨਾਂ ਦਾ ਨੁਕਸਾਨ ਹੁੰਦੈ ਲੇਕਿਨ ਸਾਨੂੰ ਵੀ ਕੁਛ ਨਾ ਕੁਛ ਭਰਪਾਈ ਕਰਨੀ ਪੈਂਦੀ ਏ।
ਹਾਂਜੀ, ਐਤੇ ਹੈਈ ਏ, ਮੈਂਗਾਈ ਦਾ ਕਰਨਾ ਪੈਂਦਾ ਫੇਰ ਸਾਨੂੰ ਸਾਰਾ ਓ, ਸਬ।
ਹੁਨ ਜਦੋਂ ਅਸੀਂ ਅ ਪਿੱਛੇ ਪੈਲਾਂ ਕੀ ਹੋਇਆ ਸੀ, ਪੈਲਾਂ ਵੀ ਐ ਦਿੱਕਤ ਹੋਈ ਸੀ। ਤੇ ਟਮਾਟਰ ਲੈਣੇ ਗਏ ਟਮਾਟਰ ਸੋ ਰਪਏ ਕਿਲੋ।
ਹਾਂਜੀ, ਓਈ ਬਸ ਐਈ ਓ ਚੀਜਾਂ ਦੇ ਰੇਟ ਵੱਦ ਜਾਂਦੇ ਨੇ।
ਕਈਆਂ ਨੇ ਟਮਾਟਰ ਲਿਆਣੇ ਬੰਦ ਕਰਤੇ। ਤੇ, ਜਦੋਂ ਪੁੱਛਿਆ ਕਿ ਲੈ ਕੇ ਕਿਉਂ ਨੀ ਆਂਦੇ ਤੇ ਕੈਦੇ ਲੋਕ ਲੈਂਦੇ ਈ ਨੀ, ਲੋਕੀ ਕੈਂਦੇ ਅਸੀ ਟਮਾਟਰ ਤੋਂ ਬੀਨਾ ਸਬਜੀ ਖਾ ਲਾਂਗੇ।
ਹਾਂਜੀ, ਹਾਂਜੀ ਓਈ ਏ ਨਾ ਮਹਿਗਾਈ ਕਰਕੇ ਕਹਿੰਦੇ ਦੇ ਚਲੋ ਟਮਾਟਰ ਬਿਨਾ ਗੁਜਾਰਾ ਹੋ ਜੇਗਾ।
ਫਿਰ ਅਗੇ, ਅਗੇ ਇੱਕ ਟੈਮ ਐਸਾ ਆਏਆ ਕੇ ਪ ਵਿੱਚ ਓ ਪਿਆਜ਼ ਮੈਂਗੇ ਹੋ ਗਏ।
ਹਾਂਜੀ, ਪਿਆਜ ਵੀ ਮੇਨ ਚੀਜ਼ਾਂ ਮਹਿਗੀਆਂ ਕਰਤੀਆਂ ਐਨਾਂ ਨੇ।
ਪਿਆਜ ਹਟੇ ਤੇ ਵਿੱਚੋ ਵ ਫੇਰ ਪਤਾ ਲੱਗੇਆ ਵੀ ਜੋ ਗੋਬੀ ਵੇ, ਓ ਅੱਸੀ ਰੂਪਏ ਅ ਆਸਮਾਨ ਛੂ ਗਈ ਅੱਸੀ ਰੂਪਏ ਕਿਲੋ।
ਇਹੀ ਮੇਨ ਸਬਜੀਆਂ ਹੋਂਦੀਆਂ ਨੇ ਓਈ ਮੈਂਗੀਆਂ ਹੋ ਜਾਂਦੀਆਂ ਨੇ, ਖਾਏ ਤੇ ਖਾਏ ਕੀ ਬੰਦਾ। ਕੀ ਲਿਆਏ ਤੇ ਕੀ ਖਾਏ।
ਕਿੱਥੇ ਜਾਏ, ਹੁਨ ਜਿਹੜੀ ਚੀਜ਼ਾਂ ਪਾ ਕਈ ਅ ਸਬਜ਼ੀ ਦਾ ਮਜ਼ਾ ਆਂਦਾ ਏ, ਜੇ ਓਈ ਓ ਨਾ ਹੋਣ
ਹਾਂਜੀ, ਤੇ ਸਵਾਦ ਈ ਨੀ ਐ ਬੰਦਾ ਕਮਾਂਦਾ ਕਿਸ ਵਸਤੇ ਖਾਨ ਵਾਸਤੇ ਏਕ।
ਹੂੰ।
ਓਈ ਨਾ, ਬਸ ਚੱਜ ਦਾ ਖਾ ਸਕੇ ਤੇ ਫਿਰ ਕੀ ਫੈਦਾ ਐ।
ਹੂੰ, ਕਦੇ ਅਦਰਕ ਮੈਂਗਾ ਹੋ ਗਿਆ ਆ
ਹਾਂਜੀ, ਹਾਂਜੀ, ਐ ਈ ਚੀਜਾ ਮੇਨ ਪੈਂਦੀਆਂ ਸਬਜੀਆਂ ਏਚ ਤੇ ਓਈ ਬਸ। ਮਹਿਗਾਈ ਮਾਰ ਦਿੰਦੀ ਏ ਸਬ ਨੂ।
ਕਿਤੇ ਦਾਲਾਂ ਦਾ ਡਬਲ ਹੋ ਗਿਆ।
ਹਾਂਜੀ। ਹੂਨ ਦਾਲਾ ਦਾ, ਨਾ ਹੋਏ ਬਸ ਓਈ ਕਿਸਾ
ਪਲੇ ਵੈਹ ਚ ਬੱਚੇ ਨੂੰ ਪਾਇਆ ਤੇ ਪੰਜ ਸੋ ਰਪੇ--ਆ ਫੀਸ ਸੀ ਓਨਾਂ ਦੀ ਅੱਜ ਤੋਂ, ਹਾਂ ਅੱਜ ਤੋਂ ਅੱਜ ਤੋ ਤੇਰਾਂ ਸਾਲ ਪੈਲਾਂ ਦੀ ਗੱਲ ਏ, ਜਦੋਂ ਮੇਰੀ ਵੱਡੀ ਗੁੱਡੀ ਸੀ, ਹੁਨ ਓ ਛੋਟੀ ਗੁੱਡੀ ਵ ਫ਼ੀਸ ਵੇ ਨੋ ਸੋ ਰੁਪਏ।
ਹਾਂਜੀ।
ਠੀਕ ਹੈ ਨੋ ਸੋ ਰੁਪਏ ਫੀਸ ਜਾਨੀ ਏ
ਐਡਮਿਸ਼ਨ ਤੇ ਅਲਗ ਹੂੰਦੇ ਹਾਂਜੀ ਹਾਂਜੀ।
ਰੈਨੋਵਿਸ਼ਨੀ
ਹਾਂਜੀ।
ਬੜਾ ਹੋ ਗਿਆ ਮੈ ਮਹਿੰਗਾ ਬਰਾ ਹਰ ਚੀਜ਼ ਮਹਿੰਗੀ ਵੇਖ ਲੋ ਤੁਸੀਂ, ਪਹਿਲੇ ਤਾਂ ਦਵਾਈਆਂ ਨੀ ਆਉਂਦੀਆਂ ਸੀ, ਹਾਂਜੀ।
ਫੀਸ, ਚਲੀ ਗਈ।
ਨਾਲੇ ਮਹਿੰਗਾਈ ਦੇ ਨਾਲ- ਨਾਲ, ਜਿਵੇਂ- ਜਿਵੇਂ, ਪੜਾਈ ਮਹਿੰਗੀ, ਪੜਾਈ ਵੀ ਔਈ ਜਾਂ ਐਵੇਂ ਮਹਿੰਗੀ, ਪੜਾਈ ਦੇਖਲੋ ਤੁਸੀਂ, ਉਹ ਵੀ ਅੱਗੋਂ ਤੋਂ ੳਤੋ ਐਡਵਾਂਸ ਪੜਾਈਆਂ, ਹੋਈ ਜਾਂਦੀਆਂ ਨੇ। ਬੈਗ, ਬਸਤੇ ਭਾਰੀ ਹੋਈ, ਜਾਂਦੇ ਨੇ, ਬੱਚਾ ਛੋਟਾ ਓਂਦੇ ਬਸਤੇ ਭਰੇ, ਹੋਏ ਹੋਂਦੇ ਨੇ ਫੂਲ। ਕਿਤਾਬਾਂ ਨਾਲ। ਬੜਾ ਕੁਜ, ਚੇਂਜ ਹੋ ਗਿਆ।
ਏਦਾ ਕੀ ਆ, ਫੇਰ ਨਵੇਂ ਸਾਲ, ਨਵੀਆਂ ਕਤਾਬਾਂ ਲਵੋ।
ਹਾਂਜੀ- ਹਾਂਜੀ, ਹਰ ਟਾਈਮ, ਬਦਲਦੀਆਂ ਨੇ ਨਾ।
ਸਿਲੇਬਸ ਚੇਂਜ ਹੋ ਗਏ। ਕਦੀ ਕੁਛ ਹੋ ਗਈ। ਲੇਕਿਨ ਬਾ, ਬਾਹਰ ਕੀ ਹੁੰਦਾ ੲੈ। ਬਾਹਰ ਜੋ ਕ ਕਿਤਾਬਾਂ, ਬੱਚਿਆਂ ਨੇ ਪੜੀਆਂ ਨੇ ਉਹ ਸਕੂਲ ਵਾਪਿਸ, ਕਾਰ ਆਂਦੇ ਨੇ, ਫੇਰ ਹਾਂ, ਫੇਰ ਅਗਲੇ ਬੰ ਬੱਚੇ ਉਹਨੂੰ, ਰੀਯੂਜ ਕਰਦੇ ਨੇ।
ਹਾਂਜੀ। ਬੈਨੀਫਿਟ ਆਉਂਦਾ, ਉਹ ਤੇ ਚਲੋ। ਇੱਧਰ ਵੀ ਇਹੀ, ਸਿਸਟਮ ਹੋਣਾ ਚਾਹੀਦਾ, ਵੈਸੇ।
ਦੇਖੋ ਕੀ ਪਤਾ, ਧੀਰੇ- ਧੀਰੇ, ਸਿਸਟਮ ਹੋ ਜਾਏ। ਕਿਉਂਕਿ ਇਹ ਸਭ ਤੋਂ ਸਭ ਤੋਂ ਵੱਡੀ, ਗੱਲ ਹੈ ਦੇਖੋ, ਜਿੰਨੀਆਂ ਵੀ ਕਿਤਾਬਾਂ ਛਪਦੀਆਂ ਨੇ ਉਹਨਾਂ ਵਾਸਤੇ, ਪਹਿਲਾਂ ਪੇੜ, ਪੇੜ ਕੱਟੇ ਜਾਂਦੇ ਨੇ।
ਹਾਂਜੀ। ਕਿੰਨਾ ਨੁਕਸਾਨ ਆਉਂਦਾ ਹੈ। ਉਹਨਾਂ ਦਾ, ਆਕਸੀਜਨ ਦਾ, ਸਾਰਾ ਹਾਂਜੀ।
ਪੇੜ ਕੱਟਣਗੇ, ਪੇੜ ਤੋਂ ਕਾਗਜ਼ ਬਣਦਾ ਏ।
ਹਾਂਜੀ। ਕਾਗਜ਼ ਵੀ, ਫੇਰ ਉਹੀ ਏ।
ਫੇਰ ਕਾਗਜ਼ ਚ, ਵੀ ਤਾਂ ਹੂੰਨ ਪੇੜ ਪੇੜ ਕੱਟਦਾ ਕਾਗਜ਼ ਵੀ ਮਿਲਦਾ, ਸਾਨੂੰ ਲੇਕਿਨ ਦਿੱਕਤ ਕੀ ਏ ਹੁਣ
ਪੇੜ ਵੀ ਤੇ, ਬਾਰੇ ਕਟੀਂਦੇ। ਹਾਂਜੀ। ਨੁਕਸਾਨ ਤੇ ਹੁੰਦਾ। ਉਹੀ ਫੇਰ ਦਿੱਕਤ ਲੈ ਆਉਦੀ ਏ। ਸਾਹ ਲੈਣੇ ਵਿਚ, ੳਹੀ ਬੰਦਿਆਂ ਨੂੰ ਫੇਰ, ਆਉਂਦੀ ਹਾਂਜੀ। ਹੁਣ ਕਿ ਹਾਂਜੀ। ਹੁਨ ਕਿੰਨੇ ਕੱਟ ਹੁੰਦੇ ਨੇ, ਕੋਈ ਉਗਾਉਂਦਾ ਹੀ, ਨਹੀਂ ਏ। ਬੜੇ ਕੱਟ ਹੋ ਗਏ ਨੇ।
ਸੜਕਾਂ ਦੇ ਕਿਨਾਰੇ ਪੇੜ ਹੁੰਦੇ ਸਨ। ਅੱਜ ਕਲ ਪੇੜ ਦੀ, ਕਟਾਈ ਹੋ ਗਈ ਏ।
ਸੁੱਕਾ ਪਿਆ, ਹੋਇਆ ਸਾਰੀ ਜਗਾ।
ਹੂੰ। ਜੰਗਲਾਂ ਦੀ ਕਟਾਈ, ਹੁੰਦੀ ਪਈ ਏ। ਫੇਰ ਜੋ ਜਾਨਵਰ ਨੇ, ਉਹ ਇਸ ਕਾਰਨ ਸੜਕਾਂ ਤੇ ਆ, ਰਹੇ ਨੇ। ਕਿੰਨਾ ਮਤਲਬ, ਮੁਸ਼ਕਿਲ ਹੋ ਰਿਹਾ, ਸਮਾਂ।
ਹਾਂਜੀ- ਹਾਂਜੀ, ਬੜਾ ਈ।
ਉਹ ਬਹੁਤ ਜਿਆਦਾ, ਬੁਰਾ ਹਾਲ ਚੱਲ, ਰਿਹਾ ਹੁਣ ਤੇ। ਬੰਦਾ, ਬੰਦਾ ਕਿਸ, ਬੰਦਾ ਉਹਨੇ। ਹੂੰ। ਹੁਣ ਬੰਦਾ, ਕਿਸੇ ਕਿਸ ਚੀਜ਼, ਦੇ ਨਾਲ ਲੜੇ।
ਸਈ ਗੱਲ ਏ, ਪੈਲੇ ਤਾਂ ਟੈਮ ਤੇ ਮਤਲਬ ਯਾਦ ਈ ਕਰਨੇ ਆ, ਵੇਖਨੇ ਆਂ ਮਤਲਬ ਹੋਨ ਪੈਲੇ ਵੇਖ ਲੋ ਨਾ ਰੈਂਦੇ ਸੀ, ਸਾਰੇ ਕੱਠੇ ਰੈਂਦੇ ਸੀ। ਓ ਵੀ ਬੜਾ ਸੋਖ, ਹੋਂਦਾ ਸੀ ਕੱਠੇ ਰੈਣ ਦਾ। ਕਿੱਥੇ ਜਾਣਾ, ਹੋ ਜਾਂਦਾ ਸੀ ਬੜਾ ਕਿਸੇ ਨੂੰ ਛੋੜ ਕੇ, ਮਤਲਬ ਕਿਸੇ ਦੇ ਸਾਰੇ, ਮਤਲਬ ਬੱਚੇ ਵੀ ਤੁਸੀਂ ਦੇਖ ਲਓ ਵੱ ਪਰ ਪਰਿਵਾਰ ਵਿਚ, ਹਾਂਜੀ। ਸਾਂਝੇ ਪਰਿਵਾਰ ਵਿੱਚ, ਪਲ ਜਾਂਦੇ ਸੀ। ਆਰਾਮ ਨਾਲ। ਅੱਜ ਕੱਲ ਛੋਟਾ, ਪਰਿਵਾਰ ਹੁੰਦਾ ਹੈ। ਫੇਰ ਆਪ ਹੀ ਸੰਭਾਲਣਾ ਪੈਂਦਾ, ਥੋੜੀ ਮੁਸ਼ਕ ਮੁਸ਼ਕਿਲ ਹੋ ਜਾਂਦੀ ਐ। ਕਿਉਂਕਿ ਉਸ ਟਾਈਮ ਤੇ ਵੇਖੋ
ਇਹ ਵੀ, ਇੱਕ ਚੈਲੇਂਜ ਨੇ।
ਹਾਂਜੀ- ਹਾਂਜੀ, ਇਹ ਤੇ ਹੈ ਹੀ ਏ। ਚੈਲੇਂਜਿਸ ਐਕਸੈਪਟ ਕਰਦੇ ਰੋ। ਸਹੀ ਗੱਲ ਏ। ਹਾਂਜੀ- ਹਾਂਜੀ, ਸਿ ਦੇਖਣ ਨੂੰ, ਮਿਲਦਾ ਰਹਿੰਦਾ, ਅੱਗੇ ਕੁਛ ਨਾ ਕੁਛ।
ਵੀ ਕੈਂਦੇ ਨਾ ਏਕ, ਏਕ, ਏਕ ਲੇੜੀ ਜੋ ਹੁੰਦੀ ਏ ਓ ਓ ਕੱਲੀ ਨੇ ਹੁੰਦੀ ਓ ਕੱਲੇ ਈ, ਏਕ ਚ ਬੋਤ ਸਾਰੀ ਚੀਜਾ ਸਮਾਈਆਂ ਹੋਂਦੀਆਂ ਓਦੇ
ਹਾਂਜੀ, ਹਾਂਜੀ।
ਕੈਂਦੇ ਵਨ ਮੈਨ ਆਰ ਮੀ, ਅਗਲੀਯਾ ਰੋਟੀ ਰੋਟੀ ਵੀ ਬਣਾਣੀ ਐ, ਅਗਲੀ ਨੇ ਬੱਚੇਆਂ ਨੂੰ ਸਕੂਲ ਵੀ ਭੇਜਨੈ, ਲੰਚ ਪੈਕ ਕਰਨੈ।
ਦੋ, ਦੋ ਹੱਥਾਂ ਨਾਲ ਬੜਾ ਕੋਛ ਕਰਨਾ। ਬਾਕੀ ਦੇ ਹਾਤ ਨਜਰ ਨੀ ਆਂਦੇ ਨਾ।
ਬਾਕੀ ਘਾਰ ਦੀ ਸਫਾਈ ਕਰਨੀ, ਸਬ ਕੋਛ ਕਰਨਾ ਰੋਟੀ ਪਾਣੀ ਲੈ ਕੇ, ਐਕਸ ਵਾਈ ਜ਼ੈਡ, ਕਈ ਕੁੜੀਆਂ ਬਾਰ ਚ ਕਮਾਂਦੀਆਂ ਵੀ ਨੇ ਤੇ
ਹਾਂਜੀ, ਜੋਬ ਵੀ ਹਾਂਜੀ ਸਈ ਗੱਲ ਏ ਓ, ਓ ਤੇ ਬੜਾ ਵੱਡਾ ਏਕ ਹੈਗੈ, ਅੱਜ-ਕੱਲ ਦੇ ਟਾਈਮ ਵਿੱਚ ਨਾ ਬਈ ਹੈ, ਦਿਖਾਂਦੇ ਨੇ ਓ ਕਿ ਹਾਂਜੀ, ਅੱਜ-ਕੱਲ ਜੋਬ ਕਾਰ ਬੱਚੇ ਵੀ ਸੰਭਾਲ ਰਈਆਂ ਨੇ ਓ ਸਬ ਤੋਂ ਵੱਡਾ ਹੈਗੈ ਏ। ਸੈ ਡਿਪੈਂਡੰਨ ਬਨੇਯਾ ਹੋਏਆ ਏ ਹਾਂਜੀ ਆਪਨੇ ਉੱਪਰ।
ਇੱਕ ਲੇੜੀ ਏ, ਓ ਏਕ, ਏਕ ਭੈਨ ਵੀ ਰੈ ਚੁੱਕੀ ਏ।
ਹਾਂਜੀ, ਹਾਂਜੀ ਮਾਂ ਵੀ ਏ, ਹਾਂਜੀ।
ਫੇਰ ਅੱਗੇ, ਅੱਗੇ ਜਾ ਕੇ ਦਾਦੀ ਬਨੀ ਪੜਦਾਦੀ ਬਨੀ। ਵ ਏਕ ਲੇੜੀ ਕਿੰਨੇ, ਕਿੰਨੇ ਅ ਰਿਸ਼ਤੇ, ਰਿਸ਼ਤੇ ਨਿਭਾਂਦੀ ਏ।
ਜਦੋ, ਰਿਸ਼ਤੇ ਚੱਲਦੇ ਰੈਂਦੇ ਨੇ ਹਾਂਜੀ, ਸਈ ਗਾਲ ਏ।
ਓਈ ਵੀ ਪੈਲਾਂ ਏਕ ਬੇਟੇ ਨੇ, ਫੇਰ ਓ ਹਸਬੰਡ ਬਨੇ।
ਭਰਾ ਨੇ ਹਾਂਜੀ। ਸਈ ਗਾਲ ਏ, ਜ਼ਿੰਦਗੀ ਐਵੇਂ ਈ ਚੱਲਦੀ ਰੈਂਦੀ ਏ।
ਹੂੰ।
ਹਾਂਜੀ।
ਚਲੋ, ਤੁਆੜ ਨਾਲ ਫ਼ੋਨ ਕਰਕੇ ਗਾੱਲ
ਵਦੀਆ ਲੱਗੇਆ ਮੈਨੂੰ ਵੀ ਹਾਂਜੀ, ਹੀ ਕਰਾਂਗੇ ਦੁਬਾਰਾ ਜਰੂਰ। ਹਾਂਜੀ, ਹਾਂਜੀ ਠੀਕ ਏ ਜੀ ਹਾਂਜੀ ਜੀ ਸਾਸ੍ਰੀ ਕਾਲ ਜੀ, ਸਾਸ੍ਰੀ ਕਾਲ।